ਆ
ਜੀ ਸਤਿ ਸ਼੍ਰੀ ਅਕਾਲ।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
ਬਸ ਵਧੀਆ ਤੁਸੀਂ ਸੁਣਾਓ?
ਹਾਂਜੀ ਹਾਂਜੀ, ਸਭ ਵਧੀਆ ਹੋਰ ਬੱਚੇ ਕਿੱਦਾਂ
ਬੱਚੇ ਵਧੀਆ ਤੁਸੀਂ ਸੁਣਾਓ ਤੁਹਾਡੇ ਬੱਚੇ
ਹਾਂਜੀ ਹਾਂਜੀ, ਬੱਚੇ ਸਭ ਵਧੀਆ ਬੱਚੇ ਸਕੂਲ ਗਏ ਦੇ ਨੇ।
ਹਾਂਜੀ, ਹੁਣ ਤੇ ਸਕੂਲ ਸਟਾਰਟ ਹੋ ਗਏ।
ਹੋਰ ਕੀ ਬਸ ਹਾਂਜੀ ਹਾਂਜੀ ਬਹੁਤ ਐਸ਼ ਹੋ ਗਈ ਹੁਣ ਸਕੂਲ
ਹਾਂਜੀ ਸਹੀ ਐ।
ਹੋਰ ਸੁਣਾਓ ਹਾਂਜੀ ਅੱਜ ਕਿੱਦਾਂ ਯਾਦ ਕਰ ਲਿਆ ਤੁਸੀਂ
ਤੁਸੀਂ ਕਿੱਥੇ ਬਿਜੀ ਤੇ ਨਹੀਂ ਸੀ ਕੰਮ ਕਾਰਾਂ ਚ
ਨਹੀਂ ਨਹੀਂ, ਨਹੀਂ ਬੋਲੋ ਜੀ,
ਹਾਂ ਮੈਂ ਕਿਹਾ ਤਨੂੰ ਫੋਨ ਕਰ ਦਿੱਤਾ ਕਿੱਥੇ ਪਰੇਸ਼ਾਨ ਹੋ ਜਾਓ।
ਨਹੀਂ ਨਹੀਂ, ਨਹੀਂ ਨਹੀਂ, ਨਹੀਂ ਐਸਾ ਕੁਛ ਨਹੀਂ ਜੀ।
ਅੱਛਾ ਤੁਸੀਂ ਪਿਛਲੇ ਦਿਨਾਂ ਕਿਸੇ ਵਿਆਹ ਤੇ ਵੀ ਗਏ ਸੀਗੇ। ਹਾਂ,
ਹਾਂਜੀ ਹਾਂਜੀ ਸਾਡੇ ਰਿਲੇਟਿਵ ਵਿਆਹ ਸੀਗਾ।
ਹਾਂਜੀ ਤੁਸੀਂ ਬਹੁਤ ਪਿਆਰਾ ਡਰੈਸਅਪ ਕੀਤਾ ਦਾ ਸੀ ਹਰ ਫੰਕਸ਼ਨ ਤੇ ਹਾਂਜੀ ਉਹੀ ਨਾ ਸਾਡੇ ਵੀ ਨਾ ਘਰੇ ਮੇਰੇ ਕਜ਼ਿਨ ਨਾਲ ਦਾ ਵਿਆਹ ਆ ਰਿਹਾ ਵਾ। ਤੇ ਮੈਂ ਉਹੀ ਸੋਚ ਰਹੀ ਸੀ ਹਾਂਜੀ ਤੁਹਾਡੇ ਤੋਂ ਪੁੱ ਅੱਛਾ ਤੁਸੀਂ ਕਿੱਥੋਂ ਸ਼ੋਪਿੰਗ ਕੀਤੀ। ਕਿਉਂਕਿ ਤੁਹਾਡੇ ਸੂਟਸ ਸਭ ਬਹੁਤ ਹੀ ਪਿਆਰੇ ਲੱਗ ਰਹੇ ਸੀ
ਕਦੋਂ ਵਿਆਹ ਕਦੋਂ ਦਾ ਆਏ ਸੀ ਤੁਹਾਡੇ ਇੱਧਰ
ਅ ਹਾਲੇ ਹੈਗਾ ਪੰਦਰਾਂ ਦਿਨ ਹੈਗੇ ਨੇ।
ਪੰਦਰਾਂ ਦਿਨ ਹੈਗੇ ਨੇ ਤੇ ਤੁਸੀਂ ਮਤਲਬ ਮੇਨ ਵਿਆਹ ਲਈ ਲੈਣਾ ਜਾਂ ਰਿਸੈਪ ਲਈ ਕਿਸ ਤਰ੍ਹਾਂ ਕਿਸ ਪਰਪਸ ਲਈ ਲੈਂਦੀ ਡਰੈਸ
ਦੇਖੋ ਲੈਣੀ ਤੇ ਸਾਰੇ ਉਹਦੇ ਲਈ ਹੈਗੇ ਹੈ। ਸਾਰੇ ਫੰਕਸ਼ਨ ਲਈ ਲੈਂਦੇ ਆ ਸਾਨੂੰ
ਅੱਛਾ ਅੱਛਾ ਤੇ ਫੇਿਰ ਤੇ ਪੰਦਰਾਂ ਦਿਨ ਹੈਗੇ ਨੇ ਤੇ ਫਿਰ ਟਾਈਮ ਬਹੁਤ ਹੀ ਘੱਟ ਹੈ।
ਹਾਂਜੀ ਐਕਚੁਲੀ ਕੀ ਹੋ ਨਾ ਇੱਕੋ ਦਮ ਨਾ ਸਡਨ ਹੀ ਜਿਵੇਂ ਪਲਾਨ ਹੋਇਆ। ਮਤਲਬ ਡੇਟ ਦਾ ਹਾਂਜੀ ਹਾਲੇ ਚੱਲ ਰਿਹਾ ਸੀ ਕਿ ਹਾਲੇ ਕੁਛ ਮਹੀਨੇ ਕਰਨਗੇ ਪਰ ਹਾਂਜੀ ਫਿਰ ਅਚਾਨਕ ਕੀ ਹੋ ਗਿਆ ਤੇ ਫੇਿਰ ਮੈਂ ਇਹੀ ਸੋਚ ਰਹੀ ਸਾਂ ਕੀ ਕਰਾਂ ਜਾਂ ਤੇ ਰੈਂਟ ਤੋਂ ਲਈਏ ਮੈਨੂੰ ਪਹਿਲੇ ਲੱਗਿਆ ਸ਼ਾਇਦ ਤੁਸੀਂ ਕਿੱਥੇ
ਪਤਾ ਕੀ ਨਹੀਂ-ਨਹੀਂ ਰੈਂਟ ਤੇ ਮਜਾ ਨਹੀਂ ਆਉਂਦਾ ਜੋ ਆਪਣੀ ਚੀਜ਼ ਹੋਏ ਨਾ ਤੇ ਇਸ ਲਈ ਵੈਸੇ ਤੇ ਦੇਖੋ ਮਤਲਬ ਫੰਕਸ਼ਨ ਕੀ ਕੀ ਨੇ ਪਹਿਲੇ ਮੈਨੂੰ ਮੈਂ ਦੱਸੋ ਤੋ ਤੁਹਾਡੇ ਫੰਕਸ਼ਨ ਕੌਣ-ਕੌਣ ਸੇ ਨੇ
ਦੇਖੋ ਉਹੀ ਸਭ ਤੋਂ ਪਹਿਲੇ ਤੇ ਪਾਠ ਦੀ ਸਮਾਪਤੀ ਕੀਰਤਨ ਵਗੈਰਾ ਹੋਏਗਾ ਇੱਕ ਤੇ ਉਹੀ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਜਨਰਲੀ ਵੀ ਸਾਨੂੰ ਚਾਹੀਦੇ ਰਹਿਣਗੇ ਨਾ ਆਣੇ ਜਾਣ ਲਈ ਵੀ
ਅੱਛਾ ਵਿਆਹ ਕਿਸੇ ਹੋਰ ਸ਼ਹਿਰ ਜਾ ਕੇ ਕਰਨਾ
ਹਾਂਜੀ
ਤੇ ਮੈਂ ਤੇ ਇਹੀ ਤੁਹਾਨੂੰ ਦੱਸਾਂਗੀ ਕਿਤੇ ਖੋ ਵਿਆਹ ਅਗਰ ਤੁਸੀਂ ਕਿਸੇ ਹੋਰ ਸ਼ਹਿਰ ਜਾ ਕੇ ਕਰਨਾ ਆਉਣ ਜਾਣ ਦਾ ਵਿੱਚ ਤਾਂ ਤੁਸੀਂ ਕੋਟ ਕਟਨ ਦੇ ਹੀ ਕੱਪੜੇ ਲਉ ਕਿ ਅਜੇ ਗਰਮੀ ਬਹੁਤ ਹੈ ਤੇ ਇਸ ਲਈ ਤੇ ਤੁਸੀਂ ਫੇਰ ਤੇ ਇਸ ਤਰ ਕੀ ਤੁਸੀਂ ਕੋਟ ਦੇ ਹੀ ਵੈਸੇ ਰੈਡੀਮੇਡ ਬਹੁਤ ਪਿਆਰੇ-ਪਿਆਰੇ ਸੂਟ ਮਿਲ ਜਾਂਦੇ ਨੇ ਮੈਂ ਤੇ ਹੁਣ ਅਸੀਂ ਗਏ ਸੀਗੇ ਤੇ ਮੇਰੇ ਸਾਡਾ ਵੀ ਕ੍ਰਿਪ ਸੀ ਬਾਹਰ ਦਾ ਤੇ ਮੈਂ ਤੇ ਕੋਟਨ ਦੇ ਰੇਡੀਮੇਡ ਹੀ ਸੂਟ ਲਿਤੇ ਨੇ ਇੱਕਥੇ ਸਿਵਾਈ ਦਾ ਖ਼ਰਚਾ ਬਚਦਾ ਹੈ ਨਾਲੇ ਟਾਈਮ ਬਚਦਾ ਹੈ
ਹਾਂਜੀ-ਹਾਂਜੀ ਬਸ ਤੁਸੀਂ ਹਾਂਜੀ ਵੈਸੇ ਤੁਸੀਂ ਜ਼ਿਆਦਾਤਰ ਡਰੈਸਾਂ ਸਟਿਚ ਕਰਵਾਉਂਦੇ ਹੋ ਨਾ ਸਵਾਉਂਦੇ ਹੋ ਨਾ
ਹਾਂਜੀ ਮੇਰੇ ਹਾਂਜੀ ਜੀ ਹਾਂਜੀ-ਹਾਂਜੀ ਮੇਰੀ ਆਪਣੀ ਇੱਕ ਬੁਟੀਕ ਵਾਲੀ ਹੈਗੀ ਦੀਦੀ ਉਹ ਬਹੁਤ ਹੀ ਅੱਛਾ ਕੱਪੜਾ ਸਿਲਦੇ ਔਰ ਬਹੁਤ ਰੀਜ਼ਨੇਬਲ ਢਾਇਸੋ ਵਿੱਚ ਜ਼ਿਆਦਾ ਉਹ ਹਾਂਜੀ-ਹਾਂਜੀ
ਤੇ ਜੇਕਰ ਅਸੀਂ ਜਿਵੇਂ ਹੁਣ ਤੁਸੀਂ ਅਲੱਗ ਸ਼ਹਿਰ ਚ ਹੈਗੇ ਹੋ ਤੇ ਉਹ ਕਰ ਦਿੰਦੇ ਨੇ ਜਿੱਦਾਂ
ਹਾਂ-ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੈ ਕਿ ਉਹ ਨਾ ਉਹਨਾਂ ਕੋਲ ਆਪਣਾ ਖੁਦ ਦਾ ਫੈਬਰਿਕ ਵੀ ਹੁੰਦਾ ਹੈ
ਅੱਛਾ
ਅੱਜ ਕੱਲ ਜਿਸ ਤਰ੍ਹਾਂ ਹਾਂਜੀ ਅੱਜ ਕੱਲ੍ਹ ਕਰਦੇ ਆ ਨਾ ਸਭ ਡੁਬੇਟ ਵਗੈਰਾ ਕਰਦੇ ਆ ਮਾਂ ਬੇਟੀ ਕਰਦੇ ਪਏ ਨੇ ਭੈਣਾਂ-ਭੈਣਾਂ ਕਰਦੀਆਂ ਪਈਆਂ ਨੇ ਉਸ ਹਿਸਾਬ ਨਾਲ ਵੀ ਨਾ ਉਹ ਦੱਸ ਦਿੰਦੇ ਨੇ ਇਹ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਬਈ ਤੁਸੀਂ ਕਰਵਾਣਾ ਚਾਹੁੰਦੇ ਹੋ ਤਾਂ ਫਿਰ ਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਗੱਲ ਕਰਵਾ ਦਿੰਦੀ ਹਾਂ ਤੁਸੀਂ ਵੀਡੀਓ ਕਾਲ ਤੇ ਆਪਣਾ ਫੈਬਰਿਕ ਪਸੰਦ ਕਰ ਲਓ ਔਰ ਅਗਰ ਤੁਹਾਨੂੰ ਲੱਗਦਾ ਹੈ ਤੁਹਾਡਾ ਕੋਈ ਡਿਜ਼ਾਇਨ ਵਗੈਰਾ ਹੈ ਤੇ ਤੁਸੀਂ ਉਹ ਡਿਜ਼ਾਇਨ ਦੱਸ ਦੋ ਜੇ ਨਹੀਂ ਹੈ ਤੁਸੀਂ ਉਹਨਾ ਨੂੰ ਦੱਸ ਦੋ ਤੁਹਾਨੂੰ ਆਪੇ ਥੋ ਕੁੱਛ ਨਾ ਕੁਛ ਸਜੈਸਟ ਜ਼ਰੂਰ ਕਰ ਦਿੰਦੇ ਹਾਂਜੀ ਕਿਸੀ ਇੱਕ ਫੰਕਸ਼ਨ ਲਈ ਤੁਸੀਂ ਇਸ ਤਰ੍ਹਾਂ ਕਰ ਲਓ ਨਾ ਆਪਣਾ ਔਰ ਆਪਣੀ ਬੇਟੀ ਦਾ ਇੱਕੋ ਜਿਹਾ ਸੂਟ ਬਣਵਾ ਲ ਲੋ ਜਾਂ ਪਾਰਟ ਕਰਵਾਲੋ
ਹਾਂਜੀ-ਹਾਂਜੀ ਦੇਖੋ ਮਾਰਕੀਟ ਵੀ ਜਾਣ ਦਾ ਇੰਨਾ ਟਾਈਮ ਹੈ ਨੀ ਹੋਰ ਕਈ ਵਾਰ ਹੁੰਦਾ ਕਿ ਮਾਰਕੀਟ ਗਏ ਆ ਤੇ ਉਸ ਦਿਨ ਉਹ ਚੀਜ਼ ਪਸੰਦ ਵੀ ਨਹੀਂ ਆਉਂਦੀ
ਨਹੀਂ ਆਉਂਦੀ ਉਹ ਸਪੈਸ਼ਲ ਜਾਓ ਤੇ ਕਦੇ ਕੰਮ ਹੁੰਦਾ ਵੀ ਨਹੀਂ
ਬਸ ਓਹੀ
ਹਾਂਜੀ ਤੁਸੀਂ ਇਹ ਇਸ ਤਰ੍ਹਾਂ ਕਰਨਾ ਨਾ ਤੁ ਕੋਈ ਇੱਕ ਫੰਕਸ਼ਨ ਪਹਿਲੇ ਸੋਚ ਲਓ ਜਾਂ ਜਾਗੋ, ਜਾਗੋ ਵਗ ਤਾਂ ਨਿਕਾਲੋਗੇ।
ਹਾਂਜੀ,
ਤੇ ਜਾਂ ਜਾਗੋ ਦਾ ਕੋਈ, ਬਣਵਾ ਲੋ ਜਾਂ ਫਿਰ ਤੁਸੀਂ ਇਹ ਬਣਵਾ ਲੋ ਪਾਠ ਵਗੈਰਾ ਦਾ ਬਣਵਾ ਲੋ।
ਹੂੰ ਆਈ ਮੇਰੇ ਹਿਸਾਬ ਨਾਲ ਜਾਗੋ ਦਾ ਬੈਸਟ ਰਹੇਗਾ ਹਨਾ, ਜਿੱਦ ਦ ਉੱਧਰ ਬਿਲਕੁਲ ਪੰਜਾਬੀ ਲੁੱਕ ਦੇਣਗੇ।
ਬਿਲਕੁਲ-ਬਿਲਕੁਲ, ਨਾਲੇ ਪਰਾਂਦੇ ਵਗੈਰਾ ਵੀ ਸੇਮ ਮਿਲ ਜਾਂਦੇ ਨੇ। ਬਹੁਤ ਸੋਹਣਾ ਲੱਗੇਗਾ। ਤੇ ਅਹ ਤੁਸੀਂ ਜਾਗੋ ਲਈ, ਨਾ ਸੂਟ ਬਣਵਾਲੋ ਦੋਨੋ ਮਾਂ ਬੇਟੀ ਇੱਕੋ ਜਿਹੇ ਨਾਲੇ ਪਰਾਂਦੇ ਰੈਲੋ, ਪੰਜਾਬੀ ਜੁੱਤੀ ਬਹੁਤ ਸੁੰਦਰ ਬਣ ਜਾਏਗਾ। ਤੇ ਸਾਡੇ ਨਾ ਇੱਕ ਬੈਸ ਉਹ ਤੇ ਅਗਰ ਦੇਖੋ ਇਸ ਤਰ੍ਹਾਂ ਨਾ ਕਿ, ਹੁਣ ਟਾਈਮ ਤੇ ਤੁਹਾਡੇ ਕੋਲ ਬਹੁਤ ਘੱਟ ਹੈ।
ਹਾਂਜੀ,
ਹਨਾ, ਤੇ ਇਸਰ੍ਹਾਂ ਕੋਈ ਨੀ ਗੱਲ ਕਰਕੇ ਦੇਖ ਲੈਂਦੇ ਹਾਂ। ਵੈਸੇ ਉਹਨਾ ਨੂੰ ਕਹਿ ਦਾਂਗੇ, ਰਿਕੁਐਸਟ ਕਰ ਲਾਂਗੇ ਜਲਦੀ ਬਣਾ ਦੇਣਗੇ ਉਹ
ਹਾਂਜੀ, ਉਹੀ ਨਾ ਉਹਨਾਂ ਦਾ ਤੇ ਕੰਮ ਤੇ ਫਿਰ ਉਹ ਤੇ ਜਲਦੀ ਬਣਾਈ ਦਿੰਦੇ।
ਹਾਂ ਕੋਈ ਨੀ ਉਹ ਤੇ ਕਰ ਦਿੰਦੇ, ਨੇ ਉਹਨਾਂ ਲਈ ਸਾਡੀ ਬਹੁਤ ਅੱਛੀ ਜਾਣ ਪਹਿਚਾਣ ਹੈ, ਹੁਣ ਤੇ ਉਹ ਬਣਾ ਦੇਣਗੇ, ਛੇਤੀ ਕਰ ਦੇਣਗੇ। ਤੇ ਤੁਸੀਂ ਦੇਖ ਲਓ, ਡਿਜ਼ਾਇਨ ਵਗੈਰਾ ਤੇ ਬਸ ਇੱਕ ਹੀ ਇੱਕ ਹੀ ਫੰਕਸ਼ਨ ਲਈ ਕਰਨੀ ਹੈ, ਕਿ ਹੋਰ ਵੀ ਡਰੈਸ ਮਤਲਬ ਹੋਰ
ਦੇਖੋ ਮੈਂ ਹੀ ਪੁੱਛ ਜ ਅਸੀਂ ਉਹ ਬੂਟੀੇ ਖੇ ਤੇ ਫਿਰ, ਉਹ ਮਤਲਬ ਡਿਜ਼ਾਇਨਰ ਵਾਲੀ ਡਰੈਸ ਬਣਾ ਸਕਦੇ ਨੇ ਜਿੱਦਾਂ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ-ਬਿਲਕੁਲ। ਗਾਊਨ ਬਣਵਾ ਲੋ ਕਹਿਣ ਕਹਿਣ ਲਗਵਉਣੀ, ਉਹ ਲਗਵਾ ਲੋ।
ਹਾਂਜੀ,
ਤਾਂ ਵੈਸੇ ਵੀ ਬਹੁਤ ਜ਼ਿਆਦਾ ਟਰੈਂਡ ਦੇ ਵਿੱਚ ਲੈਸਿਸ ਵਗੈਰਾ। ਚੱਲ ਰਹੀਆਂ ਨੇ, ਉਹਨਾਂ ਕੋਲ ਹਰ ਤਰ੍ਹਾਂ ਦੀ ਲੈਸ ਵਗੈਰਾ ਸਭ ਕੁਛ ਅਵੇਲੇਬਲ ਹੈ। ਕਿਥਰੇ ਕਿੱਧਰ, ਹੋਰ ਜਾਣ ਦੀ, ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ।
ਹਾਂ, ਇਹ ਅੱਛਾ ਹੈ, ਨਾ ਸਾਰਾ ਕੁਛ ਇੱਕੋ ਥਾਂ, ਤੇ ਮਿਲ ਜੇਗਾ, ਹਾਂਜੀ। ਨੀ ਤੇ ਫੇਰ, ਸਾਨੂੰ ਉਹਨਾ ਦੇ ਨਾਲ, ਜਲਦੀ ਕੋਂਟੈਕਟ ਕਰਨਾ ਪਏਗਾ, ਨਾ ਬਣਾ।
ਬਿਲਕੁਲ। ਬਿਲਕੁਲ- ਬਿਲਕੁਲ। ਤੁਸੀਂ ਇੱਕ ਵਾਰੀ, ਉਹਨਾਂ ਨਾਲ ਗੱਲ ਕਰ ਲੋ, ਵੀਡੀਓ ਕਾਲਿੰਗ ਤੇ, ਆਪਣਾ ਫੈਬਰਿਕ ਪਸੰਦ ਕਰ ਲੋ। ਕਿਉਂਕਿ ਹੁਣ, ਇਨਾ ਟਾਈਮ ਤੇ ਹੈ, ਨੀ ਕਿ ਤੁਸੀਂ ਮਾਰਕੀਟ ਤੋਂ ਕੱਪੜ ਲੈ ਕੇ ਕਿੱਧਰ ਭੇਜੋਗੇ, ਤੇ ਉਹਨਾਂ ਕੋਲੋਂ ਹਰ ਤਰਾਂ ਦਾ ਹਰ, ਟਾਈਪ ਦਾ ਕੱਪੜਾ ਹੈਗਾ, ਕੋਟਨ ਦੇ ਵਿੱਚ ਵੀ ਹੈਗਾ ਹੈ, ਪਾਰਟੀ ਵੇਅਰ ਡਰੈਸਿਸ ਬਣਵਾਾਨੀਆਂ ਨੇ, ਸੂਟ ਬਣਵਾਣੇ ਨੇ, ਉਹਨਾਂ ਕੋਲ ਹਰ ਤਰਾਂ ਦਾ ਫੈਬਰਿਕ ਹੈਗਾ ਵੇ।
ਅੱਛਾ, ਮਤਲਬ ਉਹ ਬੱਚਿਆਂ, ਦਾ ਵੀ ਬਣਾਈ ਦੇਣਗੇ ਨਾ।
ਬੱਚਿਆਂ ਦਾ ਵੀ ਬਣਾ ਦੇਣਗੇ, ਬਿਲਕੁਲ ਬਣਾ ਦੇਣਗੇ, ਤੁਸੀਂ ਅਗਰ ਡਰੈਸਿਸ ਬਣਵਾਨੀ ਐ, ਲਹਿੰਗਾ ਬਣਵਾਣਾ ਹੈ। ਗਾਊਂਡ ਬਣਵਾਣਾ ਹੈ, ਜਿਸ ਤਰਾਂ ਜੋ ਤੁਸੀਂ ਬੋਲੋਗੇ ਉਹ ਉਦਾਂ ਹੀ, ਤਿਆਰ ਕਰ ਦੇਣਗੇ। ਪੈਚ ਵਗੈਰਾ ਲਗਾ, ਕੇ ਹਾਂਜੀ, ਬਹੁਤ ਪਿਆਰਾ- ਪਿਆਰਾ ਬਣਾ ਦਿੰਦੇ ਨੇ। ਮੇਰੇ ਕੋਲ ਹਾਂਜੀ, ਮੇਰੀ ਬੇਟੀ ਦੀ ਵੀ, ਡਰੈਸ ਬਣਾਈ ਸੀ। ਮੈਂ ਤੁਹਾਨੂੰ ਉਹਦੀ ਵੀ, ਪਿਕ ਸੈਂਡ ਕਰਾਂਗੀ। ਅਗਰ ਤੁਹਾਨੂੰ ਉਸ ਤਰਾਂ, ਦਾ ਫੈਬਰਿਕ ਹਾਂਜੀ, ਅਗਰ ਉਸ ਤਰਾਂ ਦਾ, ਫੈਬਰਿਕ ਸਹੀ ਲੱਗਦਾ ਹੈ। ਉਹਨਾਂ ਕੋਲ, ਉਹ ਵੀ ਮਿਲ ਸਕਦਾ ਹੈ। ਫੈਬਰਿਕ ਉਹੀ ਲੈ ਲਓੇ, ਡਿਜ਼ਾਇਨ ਕੁਛ ਹੋਰ ਬਣਵਾ ਲਉ।
ਮਤਲਬ ਤੁਸੀਂ ਸਾਰਾ, ਫੈਬਰਿਕ ਉਹਨਾਂ ਕੋਲ ਹੀ ਲੈਂਦੇ, ਹੋ ਜਾਂ ਫੇਰ ਮਾਰਕੀਟ ਤੋਂ-
ਹਾਂਜੀ, ਜੋ ਸਾਡਾ ਹੁਣ, ਵਿਆਹ ਗਿਆ ਏ ਨਾ। ਅਸੀਂ ਤੇ ਫੈਬਰਿਕ, ਮੈਂ ਉਹਨਾਂ ਕੋਲੋਂ ਹੀ ਲਿੱਤਾ ਸੀ। ਮਾਰਕੀਟ ਦੇ ਵਿੱਚ ਰਿਸੈਪਸ਼ਨ ਲਈ, ਮੈਂ ਸਾੜੀ ਵਗੈਰਾ, ਮਾਰਕੀਟ ਤੋਂ ਪਰਚੇਜ ਕੀਤੀ ਸੀ।
ਅੱਛਾ-ਅੱਛਾ, ਨਹੀਂ ਤੁਸੀਂ ਅਹ ਸੂਟ ਵੀ, ਬਹੁਤ ਸੋਹਣਾ ਪਾਇਆ ਸੀ। ਉਹ ਸੂਟ ਮੈਨੂੰ ਬਹੁਤ, ਪਸੰਦ ਆਇਆ ਸੀ।
ਉਹ ਸੂਟ, ਦਰਅਲ ਹਾਂਜੀ-ਹਾਂਜੀ। ਨਹੀਂ ਉਹ ਸੂਟ, ਤੇ ਮੈਂ ਮਾਰਕੀਟ ਤੋਂ ਖਰੀਦਿਆ ਸੀ। ਤੇ ਬਣਵਾਇਆ, ਮਤਲਬ ਸਟਿਚ ਇਹਨਾਂ ਕੋਲੋਂ ਹੀ, ਕਰਵਾਇਆ ਸੀ।
ਅੱਛਾ ਜੀ।
ਹਾਂਜੀ-ਹਾਂਜੀ।
ਅੱਛਾ-ਅੱਛਾ, ਤੇ ਮੈਂ ਤੁਹਾਨੂੰ ਉਹੀ, ਕਹਿਣਾ ਸੀ, ਜੇਕਰ ਤੁਸੀਂ ਜਿੱਦਾਂ ਪਰੇਸ਼ਾਨੀ ਨਾ ਹੋਏ, ਤੇ ਤੁਸੀਂ ਉਹੋ ਜਿਹਾ, ਭਾਵੇਂ ਕਲਰ ਕੋਈ ਵੀ ਮਿਲੇ। ਜਿੱਦਾਂ ਸੇਮ, ਉਹ ਜਿਹਾ ਤੁਸੀਂ, ਲਿਆ ਸਕਦੇ ਹੋ। ਜੇਕਰ ਮਿਲ ਜਾਏ। ਕਈ ਵਾਰ ਕੀ ਹੁੰਦਾ ਕਿ, ਹੁੰਦੇ ਤੇ ਹਾਂਜੀ- ਹਾਂਜੀ, ਉਹੀ ਮੈਂ ਕਹਿਣਾ ਸੀ। ਮੈਂ ਕਿਹਾ ਚਲੋ। ਕਿਉਂਕਿ ਨਾ, ਉੱਧਰ ਦਾ ਨਾ ਫੈਬਰਿਕ, ਮਟੀਰੀਅਲ ਜੋ ਚੀਜ਼, ਰਹਿੰਦੀ ਹੈ ਨਾ ਉਹ, ਬਿਲਕੁਲ ਯੂਨੀਕ ਹੁੰਦੀ ਹੈ।
ਹਾਂਜੀ- ਹਾਂਜੀ।
ਕੀ ਹੁੰਦਾ, ਇੱਕ ਹੀ ਸ਼ਹਿਰ ਵਿੱਚ, ਕਿੰਨੀ ਚੀਜ਼ਾਂ ਸਿਮੀਲਰ ਹੁੰਦੀ। ਕਿੰਨੇ ਲੋਕਾਂ ਨੇ, ਸੇਮ ਪਾਇਆ ਹੁੰਦਾ। ਸਾਨੂੰ ਲੱਗਦਾ ਨਾ ਕਿ ਚਲੋ। ਕੁਛ ਡਿਫਰੈਂਟ ਵੀ ਪਾ ਲੋ। ਹਨਾ, ਵਿਆਹ ਦੇ ਮੌਕੇ ਹੁੰਦੇ ਨੇ ਤੇ, ਆਪਾਂ ਡਰੈਸ ਖ਼ਰੀਦ ਲੈਂਦੇ ਆਂ। ਏਦਾਂ ਤੇ, ਆਪਾਂ ਲੈਂਦੇ ਨੀ ਕਿ, ਚਲੋ ਹੁਣ
ਮੈਂ ਉਧਰ ਜਦੋਂ ਜਾਵਾਂਗੀ। ਤੁਹਾਨੂੰ ਵੇਥ ਵਾਰੀ ਕਲਰਸ ਦੱਸ ਦਾਂਗੀ। ਕਿਸ ਤਰਾਂ ਦੇ ਕਲਰ ਹੈਗੇ ਨੇ। ਅਗਰ ਤੁਹਾਨੂੰ, ਤੁਸੀਂ ਕੋਈ ਸੋਚਿਆ ਤਾਂ ਸਪੈਸ਼ਲੀ, ਕੋਈ ਕਲਰ ਜਿਸ ਤਰਾਂ, ਰਸਟ ਕਲਰ ਹੋ ਗਿਆ। ਅੱਜ ਕੱਲ ਤਾਂ ਸਾਰੇ, ਥੀਮ ਰੱਖ ਲੈਂਦੇ ਆ ਨਾ।
ਰਸਟ ਕਲਰ
ਹਾਂ, ਨਾਲੇ ਅੱਜ, ਅੱਜ ਕੋਲ ਹਰ ਕੋਈ ਰੱਖ ਲੈਂਦਾ। ਥੀਮ ਵੀ ਤਾਂ ਰੱਖ ਲੈਂਦੇ ਨੇ।
ਹਾਂਜੀ -ਹਾਂਜੀ।
ਤੇ ਤੁਸੀਂ ਦੇਖ ਰਹੇ ਨਾ। ਮੈਨੂੰ ਦੱਸ ਦੇਨਾ, ਤੇ ਮੈਂ ਲੈ ਕੇ, ਉਹਨਾਂ ਨੂੰ ਦੇ ਦਾਂਗੀ। ਉਹ ਸਟਿਚ ਕਰ ਦੇਣਗੇ। ਪਰ ਜਲਦੀ ਦੱਸਣਾ। ਕਿਉਂਕਿ ਤੁਹਾਡੇ ਕੋਲ, ਟਾਈਮ ਬਹੁਤ ਘੱਟ ਐ।
ਨਹੀਂ ਠੀਕ ਹੈ। ਤੁਸੀਂ ਇੱਦਾਂ ਕਰਨਾ ਨਾ, ਜੇਕਰ ਅੱਜ ਤੁਹਾਡੇ ਕੋਲ ਟਾਈਮ ਹੋਇਆ। ਤੇ ਤੁਸੀਂ ਅੱਜ ਮਾਰ ਕੇ ਚਲੇ ਜਾਣਾ। ਨਾਲੇ ਉਹ ਦੀਦੀ ਨਾਲ ਗੱਲ ਵੀ, ਕਰਾ ਦੇਣਾ। ਕੋਂਟੈਕਟ ਹੋ ਜਾਏਗਾ ਉਨਾ ਦੇ ਨਾਲ।
ਬਿਲਕੁਲ -ਬਿਲਕੁਲ, ਕਿਉਂਕਿ ਫੇਰ ਇੱਧਰੋਂ ਦੀ, ਉੱਧਰ ਭੇਜਦਿਆਂ ਵੀ, ਟਾਈਮ ਲੱਗ ਜਾਏਗਾ ਨਾ।
ਹਾਂਜੀ। ਨਾਲੇ ਫੇਰ ਇਹ ਰਹੇਗਾ ਨਾ, ਜੋ ਉਹਨਾਂ ਦੇ ਕੋਲ ਹੀ, ਮਟੀਰੀਅਲ ਲੈਣਾ ਹੈ। ਤੇ ਉਹ ਛੇਤੀ ਕਰ ਦੇਣਗੇ। ਕੁਛ ਔਨਲਾਈਨ ਪਸੰਦ ਕਰਕੇ। ਐਟਲੀਸਟ ਬੱਚੇ ਦਾ ਤਾਂ, ਕਰ ਹੀ ਪਾਣਗੇ ਨਾ ਜਲਦੀ।
ਹਾਂਜੀ ਤੇ ਮੈਂ ਤੁਹਾਨੂੰ ਫੇਰ ਅੱਜ ਹੀ ਉਹਨਾਂ ਨਾਲ ਗੱਲ ਕਰਵਾ ਦਿੰਦੀ ਹਾਂ ਤੁਹਾਡੀ
ਜੀ ਹਾਂਜੀ- ਹਾਂਜੀ
ਤੇ ਇੱਕ ਵਾਰੀ ਦੇਖ ਲਓ ਹੋਰ ਕੋਈ ਕੁਛ ਤੁਹਾਨੂੰ ਕੁਛ ਵੀ ਲੱਗਦਾ ਹੈ ਤੇ ਤੁਸੀਂ ਮੈਨੂੰ ਦੱਸ ਤੇ ਨਾ ਦੁਬਾਰਾ ਤੋਂ ਮੈਂ ਫੇਰ ਮਾਰਕੀਟ ਵਗੈਰਾ ਚੱਕਰ ਲੱਗੇਗਾ।
ਹਾਂਜੀ -ਹਾਂਜੀ ਬਿਲਕੁਲ ਬਸ ਮੈਨੂੰ ਇਹੀ ਸੀ ਇੱਕ ਸੂਟ ਦਾ ਵੀ ਕਰਦੇ ਨਾ ਤੇ ਫੇਰ ਉਹ ਈਜ਼ੀ ਰਹੇਗਾ ਕਿਉਂਕਿ ਉਹਹੀ ਦੀਦੀ ਸਟਿਚ ਕਰ ਦੇਗੀ।
ਹਾਂਜੀ -ਹਾਂਜੀ ਉਹ ਸਾਰਾ ਇਕੱਠਾ ਤੁਹਾਡੇ ਕੋਲ ਪਹੁੰਚ ਜਾਏਗਾ ਫਿਰ
ਹਾਂਜੀ ਕੋਰੀਅਰ ਵਿੱਚ ਵੀ ਦੇਖੋ ਫਿਰ ਇਹ ਰਹੇਗਾ ਕਿ ਫਾਸਟ ਵਾਲਾ ਕਰਵਾ ਦੋ ਕੋਰੀਅਰ
ਹਾਂ-ਹਾਂ ਉਹ ਤਿੰਨ ਚਾਰ ਦਿਨ ਛਾਂ ਤੇ ਫੇਰ ਵੀ ਤਿੰਨ ਚਾਰ ਦਿਨ ਲੱਗ ਹੀ ਜਾਂਦੇ ਨੇ। ਤੇ ਹਾਂਜੀ ਫਿਰ ਹਾਂਜੀ-ਹਾਂਜੀ
ਅੱਛਾ-ਅੱਛਾ ਚਲੋ ਠੀਕ ਹੈ। ਫਿਰ ਤੁਸੀਂ ਵੀ ਥੋੜਾ ਸਾ ਉਹ ਨੂੰ ਜਿੱਦਾਂ ਹੋ ਸਕੇ ਦੱਸ ਦੇਨਾ ਜਦੋ
ਹਾਂਜੀ ਕੋਈ ਨਹੀਂ ਹਾਂਜੀ-ਹਾਂਜੀ ਬਿਲਕੁਲ- ਬਿਲਕੁਲ ਤੁਸੀਂ ਬੇਫਿਕਰ ਰਹੋ ਬਸ ਮੈਂ ਅੱਜ ਹੀ ਤੁਹਾਡਾ ਇਹ ਕੰਮ ਕਰਵਾ ਦਿੰਦੀ ਹਾਂ ਹਾਂਜੀ ਚਲੋ। ਓਕੇ ਜੀ-ਓਕੇ ਜੀ-ਓਕੇ ਜੀ ਸਤਿ ਸ੍ਰੀ ਅਕਾਲ ਜੀ।
ਚਲੋ ਠੀਕ ਹੈ ਜੀ ਬਾਏ।